ਸਸ੍ਰੀ ਕਾਲ ਭੈਨ ਜੀ, ਹੋਰ ਠੀਕ ਓ ਹਾਂਜੀ ਠੀਕ-ਠਾਕ ਤੁਸੀ ਠੀਕ ਓ?
ਹਾਂਜੀ, ਹਾਂਜੀ-ਹਾਂਜੀ ਵਦੀਆ ਜੀ ਹੋਰ ਤੁਸੀਂ ਦੱਸੋ?
ਮੇ ਵੀ ਓ ਬਾਰਿਸ਼ ਵਿੱਚ ਨਾ ਪਾਨੀ,, ਬਬਬਬ ਦਾ ਜਮਾ ਦਾ ਜਮਾ ਕਿੱਤਾ ਓ ਜਮਾ ਹੋਇਆ ਪਾਣੀ, ਓ ਕਾਡਦੀ ਸੀ। ਬੋਤ ਜਮਾਂ ਹੋ ਜਾਂਦਾ ਨਾ ਰੋੜ ਤੇ ਸਾਡੇ।
ਹਾਂਜੀ, ਓ ਨਾ ਕਾਫੀ ਓ ਹੋ ਜਾਂਦਾ ਨਾ ਵੀ ਫੇਰ ਮੱਛਰ ਵੀ ਪੈਦਾ ਹੁੰਦਾ ਵਾ ਬੋਤ।
ਓਸ ਤੋਂ ਬਾਦ ਫਿਰ ਪੈਰ ਫਿਸਰਨੇ ਵਾਲੇ ਸੀ, ਦੋ-ਚਾਰ ਬੰਦੇਆਂ ਦੇ ਬੱਚ ਗਏ ਗਿਰਨੇ ਤੋ।
ਹਾਂਜੀ।
ਓ ਫਿਰ ਪਿ ਪੀਨ ਦਾ ਵੀ ਪਾਣੀ ਇੰਨਾ ਖ਼ਰਾਬ ਆਂਦਾ ਪਯਾ, ਬਿਮਾਰੀਆਂ ਲੱਗੀ ਜਾਂਦੇ ਪਿੰਡ ਵਿੱਚ। ਕਾਲਾ ਪੀਲੀਆ ਇੱਨੇ ਲੋਕਾਂ ਨੂੰ ਆ ਸਾਡੇ ਤਾ ਪਿੰਡ ਵਿੱਚ, ਕਾਲਾ ਪੀਲੀਆ ਪਥ ਥਰੀ ਪੱਥਰੀ ਆ, ਏ ਪਾਣੀ ਨਾਲ ਈ ਹੋਈ ਜਾਂਦਾ ਗੰਦੇ ਪਾਣੀ ਨਾਲ ਹੀ ਹੋਂਦੀਆਂ ਨੇ ਬੀਮਾਰੀਆਂ।
ਹਾਂਜੀ, ਪਰ ਏ ਆ ਨਾ ਵੀ ਸਾਫ਼ ਪਾਣੀ ਪੀਓ, ਬਾੱਦ ਤੋਂ ਬਾੱਦ ਫੇਰ ਓਦੇ ਨਾਲ਼ ਏ ਆ ਵੀ ਇੱਕ ਤਾਂ, ਸਰੀਰ ਅੰਦਰੋਂ ਸਾਫ਼ ਹੁੰਦਾ ਰੈਂਦਾ ਵਾ ਤੇ, ਇੱਕ ਪੱਥਰੀ ਦਾ ਵੀ ਏਈ ਹੁੰਦਾ ਵਾ ਜਿਵੇਂ ਹੁਣ ਪ੍ਰੈਸਰ ਆਪਣੇ ਬਣੇਆ ਹੁੰ ਵਾ, ਚਲੋ ਗੋਰਦੇਆਂ ਵਾਲੀ ਤਾਂ ਨਿਕਲੀ਼ ਜਾਂਦੀ ਆ ਜਾਣੀ ਜਦੋਂ ਪ੍ਰੈਸ ਪ੍ਰੇਸਰ ਬਣੇਆ ਹੋਵੇ ਓਦੋਂ ਜਾਵੇ ਤੇ ਨਿਕਲ਼ ਜਾਂਦੀ ਆ ਬਾਰ, ਵਾਰ ਪਾਣੀ ਹੂੰ, ਬਾਰ-ਬਾਰ ਪਾਣੀ ਪੀਣਾ ਚਾਈਦਾ।
ਹੂੰ ਪਾਣੀ ਵੀ ਹੋਣ ਅ ਹੁਨ ਤਾਂ ਸਵਾਦ ਈ ਨੀ ਲੱਗਦਾ ਏ, ਆ ਪਾਣੀ ਆਂਂਦਾ ਸਾਡਾ ਟੂਟੀ ਦਾ ਪਰ ਜਮੈ ਸਾਫ ਨਿਕਾ, ਖਬਰਾ ਟੈਂਕੀ ਸਾਫ਼ ਕਰਦੇ ਕੇ ਨਈ ਕਰਦੇ ਕੋਈ ਧੇਆਨ ਈ ਨੀ ਦੇਂਦੇ ਟੈਂਕੀ ਤੇ।
ਅੱਛਾ, ਥੋਡੇ ਦੂਜਾ ਆਪਣਾ ਘਰੇ ਨੀ ਲੱਗੀ ਹੋਈ ਮੋਟਰ?
ਮੋਟਰ ਤੇ ਪਾਨੀ ਕੈਂਦੇ ਬਦੀਆ ਨੀ ਹੋਂਦਾ ਪੀਨ ਨੂੰ।
ਨਈ ਹੁੰਦਾ ਥੋੜਾ ਜਾ ਡੂੰਗਾ ਪਾਣੀ ਹੋਵੇ ਨਾ ਫੇਰ, ਜੀਮੇ ਮੋਟਰ ਪਤਾ ਨੀ ਥੋੜੀ ਜਾਦਾ ਡੂੰਗੀ ਹੋਵੇ, ਫੇਰ ਓਦਾ ਪਾਣੀ ਤਾਂ ਵਦੀਆ ਹੂੰਦਾ।
ਸਾਨੂੰ ਤਾਂ ਐਵੇਂ ਕਿਸੇ ਨੇ ਕੇਆ ਕੈਂਦੇ ਮੋਟਰ ਦੇ ਪਾਣੀ ਨਾਲ ਬਿਮਾਰੇਆਂ ਲੱਗਦੇ ਆ। ਕੈਂਦੇ ਟੂਟੀ ਦਾ ਪਾਣੀ ਬਦੀਆ ਹੁੰਦਾ ਫਿਲਟਰ ਹੋ ਕੇ ਏ ਫਿਲਟਰ ਹੋ ਕੇ ਆਂਦਾ ਟੂਟੀ ਦਾ ਪਾਣੀ
ਨੀ ਹੁਨ ਜਿਵੇਂ ਦੇਖੋ ਨੀ ਜਿਵੇਂ ਦੇਖੋ ਹੋਣ ਰਾਸਤੇ ਦੇ ਵਿੱਚ ਕਿਵੇਂ ਅ ਕਿਤੋਂ ਵੀ ਲੀਕ ਹੋਈ ਪਾਈਪ ਹਣਾ, ਤੇ ਓਦੇ ਵਿੱਚ ਵੀ ਤਾਂ ਗੰਦਾ ਪਾਣੀ ਬਾੜਨਾ ਨਾ ਜੇੜਾ ਪਾਈਪ ਹਂ ਹਾਂ, ਓ ਬੜਾ ਗੰਦਾ ਹੁੰਦਾ ਤੇ ਤੁਸੀਂ ਮੋਟਰ ਦਾ ਪਾਣੀ ਜਿਵੇਂ ਹੋ ਗੇਆ ਓਣੂ ਉਬਾਲ਼ ਕੇ ਰੱਖ ਲੈਣਾ ਇੱਕ ਭਾਂਡੇ ਦੇ ਵਿੱਚ
ਫਿਲਟਰ ਲਾਣਾ ਆ ਅਸੀ ਅੱਜ-ਕੱਲ ਵਿੱਚ, ਲਾਈ ਦੇਨਾ ਇਨਾਂ ਦਾ ਫਿਲਟਰ।
ਹਾਂਜੀ-ਹਾਂਜੀ, ਉਬਾਲ਼ ਕੇ ਸਾ਼ਣ ਕੇ ਰਾੱਖ ਲੱਵੇ ਪਾਣੀ ਓ ਬੋਤ ਤ ਵਦੀਆ ਹੁੰਦਾ।
ਮੈਂ ਨਾ, ਕੀ ਜੇ ਕਿਸੇ ਦੇ ਘਰੇ ਫਿਲਟਰ ਦਾ ਪਾਣੀ ਪੀਂ ਅ ਪੀ ਅ ਪੀਂਦੀ ਆ। ਬਧੀਆ ਲੱਗਦਾ ਏ ਓ ਪ ਓ ਬੀ ਪਾਣੀ, ਸਾਫ-ਸੁਥਰਾ ਹੋਂਦਾ ਪਾਣੀ।
ਹਾਂਜੀ -ਹਾਂਜੀ, ਇਹ ਤਾਂ ਹੈਗਾ ਹੀ ਆ, ਬਾਕੀ ਆਦਤ ਪੈ ਜਾਂਦੀ ਹੈ, ਨਾ।
ਕਹਿੰਦੇ, ਕੀਟਾਣੂ ਮੁੱਕ ਜਾਂਦੇ, ਪੁਰਾਣਾ ਠਿੰਮਕਾ।
ਨਹੀਂ, ਉਹ ਤੇ ਆਪਾਂ, ਆਪਦੇ ਤੇ ਹੁੰਦਾ ਵਾ ਜਿਵੇਂ, ਕਹਿ ਲਉ, ਵੀ ਜ਼ਿਆਦਾ ਆਪਾਂ ਤੇਜ਼ ਕਰ ਦੇਈਏ ਵੀ, ਹਨਾਂ। ਕਹਿਣ ਦਾ, ਮਤਲਬ ਜੇ ਉਹਦੇ ਵਿੱਚ ਕਿ, ਕੋਈ ਓਪਸ਼ਨ ਜਿਹੀ ਹੁੰਦੀ, ਆਪਾਂ ਵੀ ਜਿਹੜੀ ਵੀ ਆਪਾਂ ਕਰ ਦਿੰਦੇ ਹਾਂ, ਜਾਂ ਤਾਂ ਉਹ ਘੱਟ ਕੌੜਾ ਹੋ ਜਾਂਦਾ ਤੇ, ਕਈ ਵਾਰੀ ਵੱਧ ਹੋ ਜਾਂਦਾ। ਜੇ ਤਾਂ, ਬਹੁਤ ਜ਼ਿਆਦਾ ਕੌੜਾ ਪਾਣੀ ਆ ਉਹਦੇ ਨਾਲ, ਜਿਹੜੇ ਕੀਟਾਣੂ ਆ, ਸਾਰੇ ਮਰੇ ਵੇ ਹੋਏ ਹੁੰਦੇ ਆ। ਕਈ ਜਿਹੜੇ ਇਹਦੇ ਵਿੱਚ ਉਹ ਤੱਤ, ਜਾਂ ਕੋਈ ਵੀ ਚੀਜ਼ ਹੁੰਦੀ, ਜਿਹੜੀ ਹੈ ਨਾ, ਸਰੀਰ ਲਈ ਸਹੀ ਹੁੰਦੀ ਆ।
ਹਾਂ-ਹਾਂ
ਤੇ, ਉਹ ਮਤਲਬ ਘੱਟ ਜਾਂਦੇ ਆ ਫਿਰ, ਇਹਦੇ ਕਰਕੇ ਆਪ ਆਪਾਂ ਨੂੰ ਪਹਿਲਾਂ ਹੀ, ਜਿਹੜੇ ਫਿਲਟਰ ਲਾਉਣ ਆਉਂਦੇ ਆ ਉਹਨਾਂ ਨੂੰ, ਕਹਿਣਾ ਚਾਹੀਦਾ ਵੀ, ਪਾਣੀ ਜ਼ਿਆਦਾ ਹੀ ਕੌੜਾ ਨਾ ਹੋਵੇ।
ਸਾਫ਼ ਹੀ ਹੋਣਾ ਚਾਹੀਦਾ ਬਸ।
ਹਾਂਜੀ, ਪਾਣੀ ਸਾਫ਼ ਹੋਣਾ ਚਾਹੀਦਾ ਬਸ, ਜਿਵੇਂ ਟੀ-ਡੀ -ਐਸ ਹੋ ਗਿਆ ਨਾ। ਉਹ, ਬਸ ਸਹੀ ਹੋਣਾ ਚਾਹੀਦਾ।
ਅੱਛਾ
ਹਾਂਜੀ।
ਹਾਂ, ਲਾਵਾਂਗੇ ਹੁਣ ਫਿਲਟਰ ਹੁਣ, ਕਿਉਂਕਿ ਵੀ ਤੁਹਾਨੂੰ ਪਤਾ ਹੀ ਹੈ ਬਹੁਤ ਗੰਦਗੀ ਜਾਈ, ਅ-ਹ-ਹੋਈ ਜਾਂਦੀ ਹੈ, ਆਪਣੇ ਪੰਜਾਬ ਵਿੱਚ। ਧਿਆਨ ਨੀ ਦਿੰਦੇ, ਪਏ ਰੋਡ ਹੈ। ਰੋਡਾਂ ਤੇ ਪਾਣੀ ਜਮਾ ਹੁੰਦਾ, ਮੱਛਰਾਂ-ਮੁੱਛਰਾਂ ਉਹੀ ਆਉਂਦੇ ਆ, ਆਪਣੇ ਸਰੀਰ ਤੇ ਬੈਠਦੇ ਆ।
ਹਾਂਜੀ-ਹਾਂਜੀ, ਇਹ ਤਾਂ ਹੈਗਾ ਹੀ ਆ, ਹੁਣ ਜਿਵੇਂ ਹੁਣ ਮੀਂਹ ਚਾਲੂ ਹੋ ਜਾਣੇ ਆ ਨਾ, ਹੁਣ ਬਹੁਤ ਖੜਾ ਹੋ ਜਾਣਾ
ਰਾਤ ਵੀ ਬਹੁਤ, ਰਾਤ ਕੱਲ ਮੈਂ ਕੱਪੜੇ ਧੋ ਕੇ ਹਜੇ ਸੁੱਕਣੇ ਪਾਏ ਸੀ। ਰਾ, ਮੈਂ ਕਿਹਾ ਚੱਲ ਮੀਂਹ ਨੀ ਆਉਣਾ, ਮੈਂ ਕੱਪੜੇ ਨੀ ਲਾਉਂਦੀ, ਮੈਂ ਲਾਏ ਨੀ, ਕੱਪੜੇ ਹਾਂ, ਅਹ ਮੈਨੂੰ ਪਤਾ ਹੀ ਨਹੀਂ, ਮੀਂਹ ਕਦ ਪੈਂਦਾ ਪਿਆ, ਕਦ ਨਹੀਂ। ਸਾਰੇ, ਕੱਪੜੇ ਭਿਉ ਗਏ ਉੱਪਰ ਕੋਠੇ ਤੇ।
ਹਾਂਜੀ, ਉਹ ਹੈ ਨਾ ਰਾਤ, ਸਾਨੂੰ ਵੀ, ਹਮਮ ਰਾਤ, ਸਾਨੂੰ ਵੀ ਏਦਾਂ ਹੀ, ਸੀਗਾ ਵੀ ਨਹੀਂ ਆਉਣਾ ਮੀਂਹ, ਤੇ ਉਹ, ਕੁਛ ਵੀ ਨਹੀਂ ਪਤਾ ਹੁੰਦਾ, ਵੀ ਕਦੋਂ ਆ ਜਾਣਾ।
ਕਰ ਦਿੰਦੇ ਦੇ ਨਾ, ਆਪਾਂ ਉਹਨਾਂ ਚ ਕੋਈ ਨਾ ਨੀ ਆਉਂਦਾ ਹੈ। ਸੁੱਕੀ ਜਾਂਦੇ ਰਾਤ ਨੂੰ। ਸੁ-ਕ-ਅਹ ਤਾਂ ਮੈਨੇ, ਘੋਰ ਹੀ ਘੋਰ ਕਰਤੀ ਮੈਨੇ ਫੇਰ, ਉਸ ਤੋਂ ਬਾਅਦ ਜਦ ਮੈਂ ਅ ਦੇਖਿਆ, ਉੱਪਰ ਅ-ਮੀਂਹ, ਬ-ਬਾਹਰ ਦੇਖਿਆ, ਪੂਰਾ ਫੁੱਲ ਮੀਂਹ ਪੈਂਦਾ ਪਾਇਆ ਸੀ, ਰਾਤ ਬਹੁਤ ਪਿਆ। ਫੇਰ ਮੈਂ ਹਾਰ ਕੇ ਦੁਬਾਰਾ ਫੇਰ ਧੋਤੇ, ਪਾਣੀ ਵਿੱਚੋਂ ਕੱਢੇ।
ਹਾਂਜੀ-ਹਾਂਜੀ
ਫੇਰ, ਫੇਰ ਦ ਮਸ਼ੀਨ ਵਿਚ ਸੁਕਾਏ। ਫੇਰ, ਹੁਣ ਮੰਜੇ ਤੇ, ਮੰਜੇ ਤੇ ਪਾਏ ਹੋਏ ਨੇ, ਸੁੱਕਣੇ ਪੱਖੇ ਥੱਲੇ।
ਹਾਂਜੀ, ਆਈ ਨੀ ਲਾਈਟ? ਹਾਂਜੀ, ਸਾਡੇ ਤਾਂ ਲਾਈਟ ਵੀ, ਗਈ ਹੋਈ ਸੀ, ਜਦੋਂ ਤੋਂ ਮੀਂਹ ਸੀ।
ਲਾਈਟ, ਵੀ ਬਹੁਤ ਜਾਂਦੀ ਪਈ ਏ।
ਹਾਂਜੀ, ਸਾਨੂੰ ਉਦੋਂ ਹੀ ਪਤਾ ਲੱਗਿਆ ਵੀ, ਜਾਂ ਤਾਂ ਮੀਂਹ ਆਇਆ, ਹੋਣਾ ਜਾਂ ਹਨੇਰੀ। ਚਲਦੀ ਹੋਊਗੀ, ਅਸੀਂ ਅੰਦਰ ਸੀਗੇ ਤੇ ਕਾਫੀ ਮੀਂਹ ਪੈ ਗਿਆ। ਹਾਂਜੀ ਬਹੁਤ ਪੈ ਗਿਆ, ਸਾਨੂੰ ਸਵੇਰੇ ਪਤਾ ਲੱਗਿਆ ਵੀ, ਇੰਨਾ ਮੀਂਹ ਪੈ ਗਿਆ।
ਹਾਂਜੀ, ਹਾਂ।
ਉਹ ਨੀ ਪਤਾ ਲੱਗਿਆ, ਜਾਣੀ ਇੰਨੀ ਆਵਾਜ਼ ਨਹੀਂ ਆਈ। ਇੱਕ ਲਾਈਟ ਚਲੀ ਗਈ। ਪਤਾ ਨਹੀਂ ਲੱਗਿਆ ਇਦਾਂ ਵੀ ਏਸੀ ਚੱਲਦਾ ਕਰਕੇ, ਹਾਂਜੀ ਏਸੀ ਚੱਲਦਾ ਕਰ ਕਿ ਇੱਕ ਵਾਰ ਕਮਰਾ ਠੰਡਾ ਹੋ ਗਿਆ, ਫੇਰ ਹੌਲੀ-ਹੌਲੀ ਚਲੋ ਦੂਜੀ ਹਵਾ ਵੀ ਫਿਰ ਔ ਹੁੰਦੀ ਗਈ।
ਜੇ ਨਾ ਮੈਂ ਧ ਮ ਧੋਂਦੀ ਕੱਪੜੇ ਫੇਰ ਸਮੈਲ ਜੀ ਆਨੀ ਸੀ ਕੱਪੜਿਆਂ ਵਿੱਚੋਂ, ਮੀਂਹ ਦੇ
ਹਾਂਜੀ ਏ ਤਾਂ, ਹਾਂਜੀ ਏ ਤਾਂ ਹੈਗਾ। ਹੁਣ ਫੇਰ ਡਬਲ ਕੰਮ ਹੋ ਗਿਆ ਤੁਆਨੂੰ
ਹਾਂ ਔਈ ਨਾ, ਸਵੇਰ ਦੀ ਫੇਰ ਮਸ਼ੀਨ ਲਾਈ, ਫੇਰ ਸੁਕਾਏ, ਫੇਰ ਤਾਂ ਏਨਾ ਬੰਦਾ ਮੈਂ ਤਾਂ ਥਕ ਗਯਾ, ਮੈਂ ਰੱਬ ਨੂੰ ਮੈਂ, ਮੈਂ ਕਿਆ ਰੱਬ ਵੀ ਅ ਕੰਮ ਵਦਾਈ ਜਾਂਦੈ।
ਹਾਂਜੀ ਪਰ ਐਏਂ ਅਜੇ ਨਈ ਮੀਂ ਪੈਂਦਾ ਫਿਰ ਗਰਮੀ ਬੋਤ ਹੋਣੀ ਸੀਗੀ।
ਹਾਂ 'ਚ ਵਧੀਆ ਵੈਸੇ, ਥੋੜਾ ਮੌਸਮ ਜਿਹਾ ਵਧੀਆ ਹੋ ਗਿਆ।
ਹਾਂਜੀ-ਹਾਂਜੀ ਗਰਮੀ ਕਰਕੇ ਵੀ ਅਪਨੇ ਜੜਾ ਸਰੀਰ 'ਚ ਪਾਣੀ ਹੁੰਦਾ ਔ ਵੀ ਮਤਲਬ ਸਾਰਾ ਖਿੱਚਿਆ ਜਾਂਦਾ ਨਾ।
ਹਾਂਜੀ।
ਕੁਛ ਪਸੀਨੇ ਨਾਲ ਨਿਕਲ ਜਾਂਦਾ, ਕੁਛ ਔਦਾਂ ਗਰਮੀ ਦੇ ਵਿੱਚ ਪਾਣੀ ਦੀ ਬੋਤ
ਕੁਝ ਅਸੀ ਨਾ ਏਸੀ ਵੀ ਲਾਂਦ ਨਾ, ਏਸੀ ਨਾਲ ਵੀ ਕੈਂਦੇ ਸਰੀਰ ਵਿੱਚੋਂ ਪਾਣੀ ਖਤਮ ਹੋਂਦਾ।
ਹਾਂਜੀ ਪਾਣੀ ਔ ਖਿੱਚਦਾ ਵਾ ਏਸੀ, ਜਿਵੇਂ ਹੁਣ ਮੰਨ ਲੋ ਆਪਾਂ ਨੂੰ ਪਸੀਨਾ ਆਇਆ ਹੁੰਦਾ, ਆਪਾਂ ਰੂਮ ਦੇ ਵਿੱਚ ਆ ਕੇ ਬੈਠ ਜਾਂਨੇ ਆਂ ਤੇ ਔ ਸਾਰਾ ਈ ਪਸੀਨਾ ਜੇੜਾ ਮਤਲਬ ਸੋਕ ਜਾਂਦਾ।
ਹੂੰ-ਹੂੰ। ਐਵੇਂ ਆਪਣੇ ਅ ਸਰੀਰ ਵਿੱਚੋਂ ਖਿੱਚਦਾ ਔਨਾਂ ਨੂੰ, ਹਾਂ।
ਹਾਂਜੀ-ਹਾਂਜੀ ਔ ਕੈਂਦੇ ਚਲੋ ਏਸੀ ਲੌਣਾ ਵਾ ਤੇ ਪਾਣੀ ਦਾ ਭਾਂਡਾ ਹਾਂਜੀ ਭਰ ਕੇ ਰੱਖੋ। ਜਾਣੀ ਅਸੀਂ ਇੱਕ ਵਾਰੀ ਤਾਂ ਸਾਨੂੰ ਏਸੀ ਸੀਗਾ ਸਵੇ ਅ ਸੁਬਹ ਉੱਠ ਕੇ ਦੇਖਿਆ ਨਾ ਪਾਣੀ ਔਮੀ ਦਾ ਔਮੀ, ਸਾਰਿਆਂ ਨੂੰ ਏ ਸੀ ਗਾ ਵੀ ਜਾਣ ਕੇ ਵੀ ਐਵੇਂ ਅਫਵਾਹਾਂ ਨੇ ਤੇ ਜਦੋਂ ਦੂਜੇ ਦਿਨ ਅਸੀਂ ਭਾਂਡਾ ਦੇਖਿਆ ਤਾਂ ਜਮਾ ਸੁੱਕਿਆ ਪਿਆ ਖਾਲੀ ਔਹ
ਅੱਛਾ ਤੁਸੀ ਏ ਸੋਚੋ ਫਿਰ ਜੇ ਭਾਂਡਾ ਖਾਲੀ ਹੋ ਗਿਆ ਆਪਣਾ ਸਰੀਰ ਦਾ ਕਿੰਨਾ ਅਲ ਖਿੱਚਦਾ ਹੋਣਾ।
ਔਹੀ ਤਾਂ ਹੈਗਾ ਨਾ ਜਦੋਂ ਏਸੀ ਦੇ ਵਿੱਚੋਂ ਆਪਾਂ ਬਾਹਰ ਨਿਕਲਦੇ ਹਾਂ ਤਾਂ ਆਪਾਂ ਨੂੰ ਮਤਲਬ ਹੱਡ ਪੈਰ ਨੂੰ ਪਤਾ ਲੱਗਦਾ ਵੀ ਔਹ ਹੋ ਜਾਂਦੇ ਆ, ਆਕੜ ਜੇ ਜਾਂਦੇ ਨੇ।
ਔਹੀ ਨਾ, ਅ ਤਾਂ ਈ ਆਪਣੇ ਸਰੀਰ ਦੁ ਦਰਦ ਹੁੰਦਾ ਏ। ਆਯ ਆਪਾਂ ਲੱਤਾਂ ਬਾਵਾਂ ਤੋਂ ਦੁਖਦੇ ਆ, ਏ ਪਾਣੀ ਦੀ ਕਮੀ ਕਰਕੇ ਦੁਖਦੇ ਆ।
ਹਾਂਜੀ-ਹਾਂਜੀ, ਏ ਤਾਂ ਹੈਗਾ ਈ ਆ। ਤਾਂ ਈ ਕੈਂਦੇ ਨੇ ਪਾਣੀ ਵੱਧ ਤੋਂ ਵੱਧ ਪੀਣਾ ਚਾਈਦੈ ਫਿਰ
ਹਾਂ।
ਇੱਕ ਤਾਂ ਸੇਤ ਲਈ ਸਈ ਐ, ਇੱਕ ਔ ਏਸੀ ਨੇ ਵੀ ਖਿੱਚ ਲੈਣਾ ਹੁੰਦੈ। ਨਈ ਤਾਂ ਫਿਰ ਐਵੇਂ ਕਰੇ ਨਾ ਕੁਛ ਭਾਂਡਾ ਭਰ ਕੇ ਪਾਣੀ ਦਾ ਰੱ ਖ ਲਵੇ। ਅਸੀਂ ਤਾਂ ਅਸੀ ਤਾਂ ਇੱਕ ਗੜਬੀ ਦਾ ਈ ਯੋ ਕੀਤਾ ਸੀ ਪ੍ਰੈਕਟੀਕਲ ਬੀ ਅ
ਮੇਰੇ ਵੀ ਪਰਸੋਂ ਨਾ ਰਾਤ ਨੂੰ ਇੱਕ ਗਿਲਾਸ ਨਾ, ਅੱਧਾ ਗਿਲਾਸ ਪਿਆ ਸੀ ਜਦ ਮੈਂ ਸੁਬਾਹ ਦੇਖਿਆ ਅੱਧਾ ਗਲਾਸ ਤੋਂ ਵੀ ਅੱਧਾ ਕ ਰਹਿ ਗਿਆ।
ਹਾਂਜੀ ਨਈ ਖਿੱਚਿਆ ਜਾਂਦਾ ਪਾਣੀ, ਖਿੱਚ ਰਿਆ ਔ ਬੋਤ। ਜੜਾ ਆਪਾਂ ਦੇਖ ਖੇ ਅ ਜੇੜਾ ਪਾਣੀ ਬਾਹਰ ਡੁਲਦਾ ਵਾ ਔਵੀ ਤਾਂ ਕਿਤੋਂ ਆ ਰਿਆ ਨਾ ਬਣ ਕੇ।
ਹਾਂਜੀ ਔਈਔ, ਆਪਾਂ ਏ ਸੋਚਦੇ ਕਿ ਪਸੀਨਾ ਜਾਂਦਾ ਆਪਣਾ।
ਹਾਂਜੀ।
ਜੋ ਪਾਈਪ ਵਿੱਚੋਂ ਨਿਕਲਦਾ ਏ ਔ ਪਸੀਨਾ ਵੀ ਅਪਣਾ ਹਾਂ, ਅਪਣਾ ਪਾ ਅ ਸ਼ਰੀਰ ਤਾਂ ਪਾਣੀ ਨਿਕਲਦੈ।
ਹਾਂਜੀ ਕਿੰਨਾ ਪਾਣੀ ਔ ਸੋਖਦੈ, ਕਿੰਨਾ ਬਾਲਟੀ ਭਰ ਜਾਂਦੀ ਆ।
ਹਾਂ ਔਈ ਨਾ।
ਹੂੰ। ਇੱਕ ਹੋਰ ਵੀ ਚੀਜ਼ ਵੀ ਜਿਵੇਂ ਸਕਿੰਨ ਆ ਔ ਕਿੰਨੀ ਔ ਹੋ ਜਾਂਦੀ ਸੁੱਕੀ- ਸੁੱਕ ਕੀ ਜੇ ਹੋ ਜਾਂਦੀ ਏ ਏਸੀ 'ਚ ਸਕੇਨ ਨੂੰ ਬੋਤ ਖਿੱਚ ਪੈਣ ਲੱਗ
ਹਾਂ ਔਈ ਨਾ। ਫੇਰ ਨੁਕਸਾਨ ਈ ਐ ਨਾ ਬਸ ਇੱਕ ਏ ਆ ਫੇਰ ਬੰਦਾ ਕੰਮ-ਕੁਮ ਕਰਕੇ ਥੱਕੇ ਟੁੱਟੇ ਆਂਦਿਆਂ ਬੰਦਾ ਆਰਾਮ ਕਰ ਲੈਂਦਾ।
ਹਾਂਜੀ-ਹਾਂਜੀ ਏ ਤਾਂ ਹੈਗਾ ਈ ਆ।
ਗਰਮੀ ਵਿੱਚ ਪਾਇਆ ਵੀ ਨੀ ਜਾਂਦਾ।
ਹੂੰ ਸੌਖ ਵੀ ਹੈਗਾ ਤੇ ਏਦਾ ਔਖਾ ਵੀ ਐ ਨਾ ਫੇਰ।
ਹੂੰ।
ਫੇਰ ਹੌਲੀ-ਹੌਲੀ ਕਰਕੇ ਜੋੜ ਦਰਦ ਹੁੰਦੇ ਨੇ।
ਸਾਰੇ ਕਰ ਜੇ ਪਾਣੀ ਅਸੀ ਨਾ ਬੋਤਲਾਂ ਭਰ ਕੇ ਰੱਖਦੀਏ ਨਾ ਜੇ ਅੱਜ ਇੱਕ ਭਰ ਕੇ ਰੱਖਦੀਏ ਕੱਲ ਤੱਕ ਇੰਨੀ ਸਮੈਲ ਆਂਦੀ ਬੋਤਲਾਂ ਵਿੱਚੋਂ
ਹਾਂਜੀ।
ਪਾਣੀ ਵਿੱਚੋਂ ਇੰਨੀ ਸਮੈਲ ਆਨੇ ਲੱਗ ਜਾਂਦੀ
ਤੁਆਡਾ ਫੇਰ ਟੂਟੀ ਦਾ ਪਾਣੀ ਕਰਕੇ ਐਵੇਂ ਹੁੰਦਾ ਹੋਣਾ ਨਾ ਸਾਡੇ ਤਾਂ ਐਵੇਂ ਨਈ ਹੋਇਆ ਕਦੇ ਵੀ, ਹੂੰ।
ਅੱਛਾ ਮੋਟਰ ਦੇ ਪਾਣੀ, ਨਈ ਮੋ ਟਰ ਦਾ ਪਾਣੀ ਵੀ ਅਸੀ ਜੇ ਸਾਡੇ ਚਾਚੇ ਦੇ ਲੱਗੇ ਹੋਏ ਨਾ ਅਸੀ ਮ ਮੋਟਰ ਦਾ ਪਾਣੀ ਵੀ ਲੈ ਕੇ ਆਂਦੇ। ਔ ਵੀ ਐਈ ਹਾਲ ਹੁੰਦਾ। ਸਮੈਲ ਆਣੇ ਲੱਗ ਜਾਂਦੀ। ਸਾਡੇ ਪਿੰਡ ਵਿੱਚ ਈ ਕੋਈ ਖ਼ਰਾਬੀ ਐ ਪਾਣੀ ਦੀ।
ਖਰਾਬੀ ਬਾਕੀ ਐਵੇਂ ਹੁੰਦਾ ਜੜੇ ਢੱਕਣ ਹੁੰਦੇ ਆ ਬੋਤਲਾਂ ਦੀ ਔਨਾਂ ਦੇ ਵਿੱਚ ਰਬੜ ਹੁੰਦੀਆਂ ਨੇ ਨਾ
ਹੂੰ।
ਔਨਾਂ ਨੂੰ ਗਰਮ ਪਾਣੀ ਦੇ ਵਿੱਚ ਜਾ ਤਾਂ ਉਬਾਲ ਲਵੇ ਤੇ ਜਾਂ ਫੇਰ ਗਰਮ ਪਾਣੀ ਨਾਲ ਧੋ ਲਵੇ। ਥੋੜ੍ਹੀ ਧੁੱਪ ਲਵਾ ਕੇ ਫੇਰ
ਹੂੰ, ਔਨਾ ਤਾਂ ਤੁਆਨੂੰ ਪਤਾ ਐ ਮੌਸਮ ਦਾ ਸ ਸਰਾਬ ਸ਼ਰਾਬ ਜਾਂ ਸਰਾਬ ਔ ਨੀ ਹੁੰਦਾ ਜਿਵੇਂ ਸੁੱਕਦਾ ਨੀ ਏ 'ਚ, ਕੋਈ ਚੀਜ਼ ਸੁੱਕਦੀ ਨੀ ਆ। ਹਾਂ।
ਕਿੱਲਾ-ਸਿੱਲਾ ਹੋਣਾ।
ਸਿੱਲਾ-ਸਿੱਲਾ ਜਿਆ, ਸਾਡਾ ਕਮਰਾ ਵੀ ਸਿੱਲਾ-ਸਿੱਲਾ ਜਿਆ ਹੋਇਐ। ਮੈਂ ਕਿਆ ਕਦ ਧੁਪ ਆਵੇ ਕਦ ਮਤਲਬ ਔਹ
ਔ ਨਾ ਹੁਣ ਮੈਂ ਇਸ ਚੀਜ਼ ਦੇ ਨਾਲ ਆ ਹੂੰ, ਸਾਰਾ ਗਿੱਲਾ-ਗਿੱਲਾ ਹੋਇਆ ਵਾ।
ਗਿੱਲਾ-ਗਿੱਲਾ ਹਾਂ।
ਹੁਣ ਆ ਇੱਕ ਮੀਨਾ ਤਾਂ ਐਂ ਈ ਰੈਂਨੈ ਸੋਣ ਦਾ ਮੀਨਾ ਤਾਂ
ਔਈ ਨਾ ਚਿਪ-ਚਿਪ ਹੋਇਆ ਸਾਰਾ ਕੁਛ
ਹਾਂਜੀ, ਹੁਣ ਤੇ ਜੇ ਕੋਈ ਖਾਣ ਆਲੀ ਚੀਜ਼ ਐ ਔ ਵੀ ਚਿਪ-ਚਿਪ ਈ ਹੋਣੀ ਐ। ਹੂੰ।
ਸਾਰੇ ਪਰਦੇ ਪੁਰਦੇ ਧੋਣ ਵਾਲੇ ਆ, ਮੈ ਕਿਆ ਚੱਲ ਥੋੜਾ ਜਿਆ ਐ ਧੁੱਪ ਨਿਕਲ ਜਾਵੇ ਸਾਰਾ ਕਮਰਾ ਸਾਫ ਕਰਨੇ ਆਲੈ। ਹੂੰ।
ਹੁਣ ਧੁੱਪ ਔਖੀ ਏ ਮਤਲਬ ਜੇ ਤਾਂ ਮੀਂ ਪੈਂਦੇ ਰਏ ਫੇਰ ਤਾਂ ਔਖਾ ਈ ਆ ਧੁੱਪ ਦਾ।
ਹੂੰ।
ਨਈ ਤਾਂ ਨਿਕਲ ਈ ਆਉਣੀ ਐ।
ਆਈ ਪੰਦਰਾਂ-ਬੀ, ਬੀ ਦਿਨਾਂ ਦਾ ਆਈਮ ਔਖਾ ਏ।
ਹਾਂਜੀ, ਹਾਂਜੀ।
ਹਾਂ।
ਲਗਾਤਾਰ ਮੀਂਹ ਚਾਲੂ ਹੋ ਜਾਂਦੇ ਆ ਨਾ। ਹਫਤਾ-ਹਫਤਾ ਹੀ ਪੈਂਦੇ ਰਹਿੰਦੇ। ਫਿਰ ਦੋ ਕੁ ਦਿਨ ਧੁੱਪ ਨਿਕਲਦੀ ਹੈ। ਫਿਰ ਫੇਰ।
ਹੋਰ।
ਹੋਰ ਦੱਸੋ।
ਦਿਨ ਦੇ ਵਿੱਚ ਪਾਨੀ ਤਾਂ ਬਹੁਤ ਪੀ ਲੈਂਦੇ ਹੋਵੋਂਗੇ ਤੁਸੀ।
ਹਾਂ ਮੈਂ ਜਿਵੇਂ ਕੋਲ ਕਰਦੀ ਤੁਹਾਡੇ ਮੈਂ ਨਾਲ ਦੀ ਨਾਲ ਬੋਤਲ ਰੱਖੀ ਹੋਈ ਏ ਮੇਰੇ ਕੋਲ। ਮੈ ਪੀ ਜਾ ਰਹੀ ਆ, ਬਾਕੀ ਮੈ ਘਟ ਵੈਸੇ ਥੋੜਾ ਘੱਟ ਟੀਫਿਨ ਦੀਆਏ ਵੋ। ਟੀ। ਪਿੱਤਾ ਨੀ ਜਾਂਦਾ ਜੋ ਕੋਈ ਕਹਿਦਾ ਕਹਿੰਦੇ ਪੱਥਰੀ ਕਰਕੇ ਜੋ ਪਿੱਤੇ ਵਿੱਚ ਪੱਥਰੀ ਆ। ਉਹਦੇ ਕਰਕੇ ਵੀ ਪਾ ਪਾਣੀ ਪੀਤਾ ਨੀ ਜਾਂਦਾ।
ਹਾਂਜੀ ਇਹ ਵੀ ਹੁੰਦਾ।
ਜਾਂਦਾ। ਉਹ ਚੀਜ਼ ਤੇ ਭਾਰਾ- ਭਾਰਾ ਹੋ ਜਾਂਦਾ।
ਹਾਂਜੀ-ਹਾਂਜੀ ਏ ਚੀਜ ਹੈਗੀ ਆ ਕਿਉਕਿ ੳ ਗੁਰਦੇ ਵਾਸਤੇ ਆਪਾਂ ਵੱਧ ਤੋਂ ਵੱਧ ਕਿਂਵੇ
ਹਜਮ ਨਹੀ
ਹਜ਼ਮ ਹਾਂਜੀ-ਹਾਂਜੀ-ਹਾਂਜੀ ਕੋਈ ਚੀਜ਼ ਵੀ ਨੀ ਹੋਣੀ ਨਾ ੳਦੇ ਨਾਲ ਤੇ ਆ ਏ ਵੀ ਜਿਹੜੀ-
ਏਕ ਹੀ ਜਗ੍ਹਾ ਤੇ ਬੈ ਸਾਰੀ ਚੀਜ਼ ਬੈਠੀ ਹੁੰਦੀ
ਹਾਂਜੀ ਜਿਵੇ ਹੁਣ ਗੁਰਦੇ ਚ ਆ, ੳਦੇ ਲਈ ਪਾਨੀ ਜਿਆਦਾ ਈ ਵੱਧ ਵੱਧ ਤੋਂ ਵੱਧ ਜ਼ਰੂਰੀ ਆ, ਪਿੱਤੇ ਵਾਸਤੇ ਤਾਂ ਫੇਰ ਥੋੜ੍ਹੀ ਦਿੱਕਤ ਆ ਜਾਂਦੀ ਏ ਨਾ
ਹਾਂ
ਜੇ ਨਈ ਪੀਤਾ ਜਾਂਦਾ ਹੁੰਦਾ ਨਾ ਵੀ ਜਿਵੇ ਕਹ ਲੋ ਵੀ ਕੁਛ ਮਿੱਠਾ ਪਾਣੀ ਬਨਾ ਲਿਆ ਹਾ ਜਾਂ ਫਿਰ ਲੱਸੀ ਪੀ ਲਈ ਜ਼ਰੂਰੀ ਨੀ ਹੈਗਾ ਵੀ ਆਪਾਂ ਪਾਨੀ ਵੀ ਪੀਨਾ, ਥੋੜ੍ਹੀ ਲਿਕੁਡ ਚੀਜ਼ ੳਵੇਂ ਪੀ ਲੇਵੇ ਹਾਂਜੀ
ਦੁਧ ਵਾਲੀ ਕੱਚੀ ਲੱਸੀ ਨੀ ਹੁੰਦੀ